ਚੱਲ ਦੀਦੀ।
ਸਤਿ ਸ੍ਰੀ ਅਕਾਲ। ਦੀ ਭੈਣ ਜੀ।
ਹੋਰ। ਕਿਸ ਤਰ੍ਹਾਂ ਉਹ ਦੀਦੀ ਤੁਸੀਂ?
ਹਾਂਜੀ। ਠੀਕ -ਠਾਕ। ਤੁਸੀਂ ਦੱਸੋ?
ਬਸ ਵਧੀਆ। ਹੋਰ ਦੱਸੋ ਤੁਸੀਂ।
ਹਾਂਜੀ। ਠੀਕ -ਠਾਕ। ਕੀ ਕਰਦੇ ਸੀ?
ਬਸ ਕੁਛ ਨਹੀ। ਹੁਣ ਰੋਟੀ ਪਾਣੀ ਦੀ ਤਿਆਰੀ। ਓਹੀ ਆਪਣਾ ਜਿਹੜਾ ਰੋਜ਼ ਦਾ ਰੂਟੀਨ ਹੈਗਾ। ਉਹੀ ਫੋਲੋ ਕਰ ਰਹੇ ਨੇ।
ਲੇਡੀਜ਼ ਨੂੰ ਤਾਂ ਇਹੀ ਕੁਛ ਆ ਬਸ। ਰੋਟੀ ਪਾਣੀ ਬਣਾ ਲਓ। ਝਾੜੂ ਪੋਚੇ ਕਰ ਲਓ।
ਉਹੀ ਹੈ। ਲੇਕਿਨ ਲੇਡੀਜ਼ ਨੂੰ ਹੁਣ ਘੱਟ ਤੋਂ ਘੱਟ। ਇਹ ਚੀਜ਼ਾਂ ਵਿੱਚ ਅੱਗੇ ਵੱਧਣਾ ਚਾਹੀਦਾ। ਜਿੱਦਾਂ ਬਾਹਰ ਦੀ ਦੁਨੀਆਂ ਵੀ ਥੋੜ੍ਹੀ ਜਿਹੀ ਦੇਖਣੀ। ਚਾਹੀਦੀ ਹੈ। ਕਿ ਨਹੀਂ ਬਾਹਰ ਦਾ ਵੀ ਮਾਹੌਲ ਪਤਾ ਰਹਿਣਾ ਚਾਹੀਦਾ ਹੈ। ਕੀ ਚੱਲ ਰਿਹਾ ਕੀ ਨਹੀਂ, ਸਿਰਫ ਰੋਟੀ ਪਾਣੀ ਇਕੱਲੀ ਨੀ ਹੈ ਨਾ ਹੁਣ ਹੁੰਦੇ ਹੈ। ਐਜੂਕੇਸ਼ਨ ਸਿਸਟਮ ਇੰਨਾ ਅੱਗੇ ਹੈ। ਤੇ ਲੇਡੀਜ਼ ਨੂੰ ਵੀ ਓਨਾਂ, ਇਹ ਸਭ ਆਉਣਾ ਚਾਹੀਦਾ ਹੈ। ਕੀ ਚੱਲ ਰਿਹਾ ਅੱਜ ਅਕਲ ਦੁਨੀਆਂ ਤੇ ਕੀ ਨਹੀਂ, ਸਾਨੂੰ ਸਾਰੇ ਰਾਈਟਸ ਪਤਾ ਹੋਣੇ ਚਾਹੀਦੇ ਨੇ।
ਹਾਂਜੀ, ਹੁਣ ਨਾ ਮੈਂ ਮਾਰਕਟ ਗਈ ਸੀ ਨਾ ਅੱਜ।
ਹਾਂਜੀ।
ਮੈਂ ਆਪਣੇ ਅ ਬੱਚੇ ਕਰਕੇ ਗਈ ਸੀ। ਫੋਰਨ ਵਾਸਤੇ ਅਡਮੀਸ਼ਨ ਕਰ ਅ ਇਹਦੀ। ਇਨਕੁਆਇਰੀ ਲੈਣ ਨੂੰ ਫੋਰਨ ਵਾਸਤੇ, ਭੇਜਣੇ ਵਾਸਤੇ ਤਾਂ ਬਹੁਤ ਪੈਸੇ ਇੰਨੇ ਪੈਸੇ ਬੋਲਦੇ ਪਏ ਸੀ। ਇੰਨੇ ਪੈਸੇ ਤਾਂ ਆਪਣੇ ਕੋਲ ਹੋਣੇ ਹੁੰਦੇ। ਵੀ ਨੀ ਆਉਣੇ ਵੀ ਨੀ। ਜਿੰਨੇ ਉਹ ਬੋਲਦੇ ਪਏ। ਇੰਨੇ ਪੈਸੇ ਔਰ ਬੈਂਕ ਵੀ ਨੀ ਲੋਨ ਦਿੰਦੀ ਆ। ਇੰਨੇ ਪੈਸੇ ਤੋਂ ਉਹ ਵੀ ਕੋਈ ਪਰੂਫ-ਪਰੂਫ ਮੰਗਦੇ ਆ। ਜਦ ਘਰ ਦੇ ਰਜਿਸ ਹੋਵੇ ਘਰ ਦੀ ਰਜਿਸਟਰੀ ਹੋਵੇ, ਜਮੀਨ ਦੀ ਰਜਿਸਟਰੀ ਹੋਵੇ।
ਹਾਂਜੀ, ਉਹ ਤੇ ਹੈ ਹੀ ਹੈ।
ਹਾਂ। ਬੈਂਕ ਦੇਣ ਦੀ ਹੈਗੀ ਸਟੱਡੀ ਵੀ ਸਟੱਡੀ ਲੋਨ ਪਰ ਘੱਟ ਦਿੰਦੀ ਆ।
ਹਾਂਜੀ, ਸਟੱਡੀ ਲੋਨ ਵੀ ਇੰਨਾ ਨਹੀਂ ਮਿਲਦਾ ਹੈ। ਐਕਚੁਲੀ ਕਿ ਸਟੱਡੀ ਇੱਕ ਅ ਕੀ ਬੋਲਦੇ, ਆਪਣਾ ਸਟੂਡੈਂਟ ਆਪਣੀ ਕਮਾਈ ਵੀ ਕਰੇਗਾ। ਨਾਲ ਸਟੱਡੀ ਵੀ ਕਰੇਗਾ। ਤੇ ਫੁਲ ਟਾਈਮ ਜੋਬ ਤੇ ਨੀ ਕਰ ਪਾਏਗਾ ਨਾ। ਉਹ ਹਲੇ ਸਿੱਖੇਗਾ। ਫੇਰ ਉਹ ਕੰਮ ਕਰੇਗਾ। ਹੈਗੀ ਨੀ ਤੇ, ਉਸਦੇ ਹਿਸਾਬ ਨਾਲ ਫੇਰ ਇਸ ਵਾਸਤੇ ਲੋਨ ਵੀ ਘੱਟ ਹੁੰਦਾ ਹੈ। ਜਿੱਦਾਂ ਅਗਰ ਕੋਈ ਬਿਜਨਸ ਵਾਲਾ ਲੈ-ਲੈ, ਯਾ ਕੋਈ ਕੰਮ ਕਰ ਰਿਹਾ ਹੈ। ਪ੍ਰੋਪਰ ਪੂਰਾ ਟਾਈਮ ਦੇਖ ਤਾਂ ਉਹਨਾਂ ਨੂੰ ਲੋਨ ਅੱਛਾ ਮਿਲ ਜਾਂਦਾ ਹੈ। ਜਿੰਨੇ ਦਾ ਚਾਹੀਦਾ ਅਗਰ ਉਹਨਾਂ ਦਾ ਸਿਵਲ ਅੱਛਾ ਹੈ।
ਨਹੀਂ ਜੇ -ਜੇ ਮਾਂ, ਪਿਓ ਚਾਹੁੰਦੇ ਕਿ ਆਪਣਾ ਬੱਚਾ ਬਾਹਰ ਜਾਵੇ। ਉੱਥੋਂ ਪੜ੍ਹ ਲਿਖ ਕੇ ਇੱਥੇ ਇੰਡੀਆ ਵਿੱਚ ਆ ਕੇ ਵਧੀਆ ਜੋਬ-ਜੋਬ ਮਿਲੇ।
ਹਾਂਜੀ
ਲੋਨ ਬੈਂਕ ਵਾਲਾ ਨੇ ਦੇਣਾ ਵੀ। ਚਾਹੀਦਾ। ਹੁਣ ਅਮੀਰਾਂ -ਅਮੀਰ ਬੰਦਿਆਂ ਨੂੰ ਅਮੀਰਾਂ ਨੂੰ ਤਾਂ ਦਿੰਦੇ ਲੋਨ, ਜ਼ਮੀਨਾਂ ਵਾਲਿਆਂ ਨੂੰ ਦਿੰਦੇ ਆ। ਸਾਰੇ ਨੂੰ ਦਿੰਦੇ, ਸਰਕਾਰੀ ਨੌਕਰੀ ਵਾਲੇ ਨੂੰ ਵੀ ਦਿੰਦੇ।
ਅਮੀਰਾਂ ਨੂੰ ਤੇ ਦੇਣ ਦੀ ਲੋੜ ਹੀ ਨਹੀਂ ਪੈਂਦੀ। ਕਿਉਂਕਿ ਉਹ ਇਨਾ ਆਪਣਾ ਬੈਕ ਅਪ ਵਿੱਚ ਪੈਸਾ ਜੋੜ ਲੈਂਦੇ ਨੇ ਇੱਕ- ਦੋ ਪ੍ਰੋਪਰਟੀਆਂ ਦਿਖਾਈ ਤੇ। ਹੋ ਜਾਂਦਾ ਹੈ। ਕੰਮ ਇੱਕ ਪ੍ਰੋਪਰਟੀ ਵੇ ਠੀਕ ਅਗਰ ਜਣਾ ਹੈੇ। ਨੇ ਇੱਕ ਪ੍ਰੋਪਰਟੀ ਵੇਸ ਕਿ ਸ਼ਿੰਦੇ ਉਹਨਾਂ ਨੂੰ ਕੀ ਅਗਰ ਪੰਜ- ਛੇ ਪ੍ਰੋਰਟੀਆਂ, ਉਸਦੇ ਵਿੱਚ ਦੀ ਇੱਕ ਪ੍ਰੋਪਰਟੀ ਵੇਚ ਵੀ ਦਿੱਤੀ। ਬਾਹਰ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਤੇ ਵੀ ਕੋਈ ਦਿੱਕਤ ਹੈ ਨੀ ਨਾ, ਤੇ ਸਾਡੇ ਵਰਗਿਆਂ ਵਾਸਤੇ ਇਹੀ ਪ੍ਰੋਬਲਮ ਹੈ।
ਆਮ ਬੰਦਿਆਂ ਨੂੰ ਨਹੀਂ ਦਿੰਦੇ ਜਲਦੀ ਰੋਣ ਲੋਨ ਅਹ ਸਰਕਾਰੀ ਨੌਕਰੀ ਵਾਲਿਆਂ ਨੂੰ ਦਿੰਦੇ ਆ। ਔਰ ਜ਼ਮੀਨ ਵਾਲਿਆਂ ਨੂੰ ਦਿੰਦੇ ਆ
ਹਾਂਜੀ ਹਾਂਜੀ ਕਿਉਂਕਿ ਉੱਥੇ ਉਹਨਾਂ ਨੂੰ ਇਹ ਦਿਖਾਉਣਾ ਨਾ ਅਗਰ ਲੋਨ ਵੀ ਚਾਹੀਦਾ ਹੈ ਵੱਡਾ ਤੇ ਤੁਸੀਂ ਨੂੰ ਉਹਨਾ ਕਾਰੋਬਾਰ ਵੀ ਦਿਖਾਉਣਾ ਪਏਗਾ ਕਿ ਅਸੀਂ ਇਹ ਕਰਦੇ ਉਹ ਕਰਦੇ ਸਾਡੇ ਕੋਲ ਬਿਜਨਸ ਹੈ ਹੈਗੀ ਕੀ ਨੀ ਓਨਾ ਪੈਸਾ ਆ ਰਿਹਾ ਹੈ
ਗ਼ਰੀਬ ਬੰਦਾ ਬਿਜਨਸ ਖੋਲਣਾ ਚਾਹੁੰਦਾ ਫਿਰ ਉਹ ਕਿੱਥੋਂ ਲੈ ਕੇ ਆ ਆਏਗਾ ਪੈਸਾ ਇਨਾ
ਉਹ ਤੇ ਗੱਲ ਉਹ ਤੇ ਗੱਲ ਤੁਹਾਡੀ ਸਹੀ ਹੈਗੀ ਹੈ ਕਿ ਗ਼ਰੀਬ ਬੰਦਾ ਕਿੱਧਰੋਂ ਦੀ ਪੈਸਾ ਜਮਾ ਕਰੇਗਾ ਕਿੱਧਰੋਂ ਦੀ ਲਏਗਾ ਤੇ ਕਿੱਧਰੋਂ ਦੀ ਕੰਮ
ਫੇਰ ਕੋਈ ਨਾ ਐਵੇਂ ਤਾਂ ਫਿਰ ਗ਼ਰੀਬੀ ਚੱਕੀ ਖਤਮ ਨੀ ਹੋਣੀ ਪ ਇੰਡੀਆ ਵਿੱਚ ਫਰ
ਹਾਂਜੀ ਬਿਲਕੁਲ ਏਦਾਂ ਤਾਂ ਨਹੀਂ ਖਤਮ ਹੋਣੀ ਉਹ ਤੇ ਗੱਲ ਤੁਹਾਡੀ ਸਹੀ ਹੈ ਲੇਕਿਨ ਕੀ ਹੈ ਨਾ ਕਿ ਇੱਥੇ ਹੁਣ ਗਵਰਮੈਂਟ ਦਾ ਇਹ ਹੈਗਾ ਹੈ ਕਿ ਓਨੇ ਰਾਈਟਸ ਓਨੇ ਦੇਣੇ ਚਾਹੀਦੇ ਨੇ ਕਿ ਅ ਜਿਹੜੇ ਮਿਡਲ ਕਲਾਸ ਹੈਗੇ ਉਹਨਾਂ ਨੂੰ ਵੀ ਲੋਨ ਦੇਣਾ ਚਾਹੀਦਾ ਹੈ
ਹਾਂਜੀ ਉਹ ਵੀ ਵੱਧ ਦੇਣਾ ਚਾਹੀਦਾ ਹਾਂ
ਹੈਗੀ ਨਹੀਂ ਤਾਂ ਕਿ ਉਹ ਵੀ ਅੱਗੇ ਵਧੇ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਸਕ
ਹਾਂਜੀ
ਹੁਣ ਚ ਇਹ ਛੱਡੋ ਤੁਸੀਂ ਬਾਹਰ ਦੀ ਗੱਲ ਤੇ ਛੱਡ ਹੀ ਦੋ ਤੁਸੀਂ ਇੰਡੀਆ ਚ ਦੇਖ ਲੋ ਅਗਰ ਕਿਸਸੀ ਗ਼ਰੀਬ ਨੇ ਉਹਦੇ ਬੱਚਾ ਫਸਟ ਰੈਂਕ ਤੇ ਆ ਗਿਆ ਓਹਨੇ ਨੂੰ ਡਾਕਟਰੀ ਦਾ ਕੋਰਸ ਕਰਾਣਾ ਹੈ ਹੈਕੀ ਨੇ ਤੇ ਉਸਦੇ ਲਈ ਵੀ ਇੰਨਾ ਪੈਸਾ ਚਾਹੀਦਾ ਕਿਉ ਨਹੀਂ ਕਰ ਪਾਉਦਾ ਔਰ ਫ੍ਰੀ ਐਜੂਕੇਸ਼ਨ ਸਿਸਟਮ ਇ ਇੰਡੀਆ ਚ ਨਹੀ ਹੈ ਨਾ ਫਰੀ ਐਜੂਕੇਸ਼ਨ ਸਿਸਟਮ ਜਮਦੇ ਬਾਹਰ ਦੀ ਦੁਨੀਆਂ ਬਾਹਰ ਦੀ ਕੰਟਰੀਆਂ ਚ
ਹਾਂ
ਉੱਥੇ ਅਗਰ ਤੁਸੀਂ ਉੱਥੇ ਦਾ ਇਹ ਲੈ ਲੈਂਦੇ ਹੋ ਜਿੱਦਾਂ ਇੱਧਰ ਦਾ ਆਧਾਰ ਕਾਰਡ ਹੈ ਉਓਧਰ ਦਾ ਪੀ ਆਰ ਲੈਂਦੇ ਹੋ ਠੀਕ ਤੇ ਉਸਦੇ ਨਾਲ ਹੀ ਤੁਸੀਂ ਨੂੰ ਫਰੀ ਐਜੂਕੇਸ਼ਨ ਫੀ ਡਾਕਟਰ ਦਾ ਏ ਟ੍ਰੀਟਮੈਂਟ ਇਹ ਸਭ ਫ੍ਰੀ ਔਰ ਇੱਕਦਮ ਅੱਛਾ
ਪਹਿਲੇ ਪੜ੍ਹਾਈਆਂ ਵਧੀਆ ਹੋਆਂ ਹੁੰਦੀ ਸੀ ਇੰਡੀਆ ਦੇ ਪਰ ਹੁਣ ਪੜ੍ਹਾਈ ਵਧੀਆ ਨਹੀਂ ਆਉਂਦੀ ਹੁੰਦੀ ਆ ਧਿਆਨ ਨੀ ਦਿੰਦੇ ਟੀਚਰ ਮੈਡਮ
ਉਹ ਤੇ ਗੱਲ ਸਹੀ ਹੈ ਤੁਹਾਡੀ ਧਿਆਨ ਨਹੀਂ ਦਿੰਦੇ ਕਿਉਂਕਿ ਇੱਥੇ ਕੀ ਚੱਲ ਰਿਹਾ ਭੇਟ ਚਾਲ ਚੱਲ ਰਹੀ ਸ ਅਸੀਂ ਨੂੰ ਪੜ੍ਹਾਣਾ ਹੈ ਕੋਰਸ ਖ਼ਤਮ ਕਰਨਾ ਹੈ ਇਗਜ਼ਾਮ ਹਾਂ ਫੀਸ ਲੈਣੀ ਇਗਜਾਮ ਆ ਗਿਆ ਇਗਜਾਮ ਤੋਂ ਪਹਿਲੇ ਪਹਿਲੇ ਇਨਾ ਪੋਰਸ਼ਨ ਖ਼ਤਮ ਕਰਨਾ ਬਸ ਉਓਹੀ ਵੇੜ ਚਾਲ ਚੱਲ ਰਿਹਾ ਉਸ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਚੱਲ ਰਿਹਾ ਇੱਥੇ
ਉਹੀ ਨਾੁ ਬਾਹਰ ਤਾਂ ਸਾਰਾ ਕੁਛ ਹੋ ਨਾ
ਖਰਾਬ ਹੈ ਇੰਡੀਆ ਦਾ
ਸਾਰਾ ਸਿਸਟਮ ਹੀ ਖਰਾਬ ਆ
ਹਾਂਜੀ
ਹੁਣ ਹੁਣ ਜਿਵੇਂ ਰੋਡ ਤੇ ਕਿੰਨੇ ਐਕਸੀਡੈਂਟ ਹੁੰਦੇ ਰੋਡ ਦਾ ਵੀ ਹੱਲ ਕਰਨਾ ਚਾਹੀਦਾ ਇਹਨਾਂ ਨੇ ਵੱਡੇ ਵੱਡੇ ਰੋਡ
ਹਾਂ ਵੱਡੇ ਵੱਡੇ ਰੋਡ ਔਰ ਨਾਲੇ ਕਿ ਰੋਡਾਂ ਚ ਖੱਡੇ ਇੰਨੇ ਨੇ ਇਸਦੇ ਬਾਰੇ ਵੀ ਗਵਰਮੈਂਟ ਨੇ ਸੋਚਣਾ ਚਾਈਦਾ।
ਸਾਡੇ ਪਿੰਡ ਵੀ ਏਨਾ ਖ਼ਰਾਬ ਐ। ਇੰਨੀ ਧੂਰਾ ਮ ਮਿੱਟੀਆਂ ਆਂਦੇ ਰੋਡ ਇੰਨੇ ਸਾਲ ਹੋ ਗਏ ਰੋੜ ਈ ਨੀ ਬਣਦਾ। ਬਣਾਣ ਨੂੰ ਆਂਦੇ ਪਏ ਐ, ਕੋਈ ਵੀ ਨੀ, ਕੋਈ ਵੀ ਸਰਪੰਚ, ਕੋਈ ਵੀ ਜਿੱਤ ਜਿੱਤ ਕੇ ਆਂਦਾ ਨਾ ਕੋਈ ਵੀ ਨੀ ਬਣਾ ਕੇ ਦਿੰਦਾ ਰੋਡ ਸਾਡਾ।
ਓ ਤੇ ਗੱਲ ਬੜੀ ਖਰਾਬ ਐ, ਓ ਤੇ ਗੱਲ ਬੜੀ ਖਰਾਬ ਐ। ਹੈ ਕੇ ਨਈ।
ਪਰ ਜੋ ਸਿਸਟਮ- ਸਿਸਟਮ ਸਰਕਾਰ ਨੀ ਕਰਦੀ ਖ਼ਰਾਬ। ਸਿਸਟਮ ਕਰਦੀ ਆ ਜੋ ਮੈਂਬਰ ਸਰਪੰਚ ਆਉਂਦੇ। ਜੋ ਜੋ ਅਪ ਆਪਾਂ ਜਿਨਾਂ ਨੂੰ ਜਿਤਾ ਕੇ ਲੈ ਕੇ ਆਂਦੇ ਆ।
ਓ ਤੇ ਹੈ ਹੀ ਹੈ। ਓ ਸਿਰਫ ਪੈਸਾ ਖਾਣ ਨੂੰ ਲੱਗੇ। ਦੇਖੋ ਗਵਰਮੈਂਟ ਤੇ ਓਨਾ ਨੂੰ ਪੈਸਾ ਦੇਂਦੀ ਐ। ਏ ਸਭ ਕੰਮ ਕਰਾਣ ਦੇ ਲੇਕਿਨ ਓ ਕੀ ਕਰਦੇ ਆਪਣੀ ਜੇਬਾਂ ਭਰਦੇ ਰੈਂਦੇ।
ਆਪਣਾ ਆਪ ਵਧੀਆ, ਆਪਣੇ ਬੱਚਿਆਂ ਨੂੰ ਫੋਰਨ ਭੇਜ ਦਿੰਦੇ। ਕੋਈ ਜ਼ਮੀਨ ਲੈ ਲੈਂਦੇ, ਕੋਈ ਕੀ ਓ ਕਰ ਦਿੰਦੇ ਬਿਜਨਸ ਖੋਲ ਲੈਂਦੇ।
ਹਾਂਜੀ।
ਓ ਗਰਾਂਟਾਂ ਦਰ ਓ ਬਲਕਿ ਓ ਜੋ ਗਰਾਂਟਾਂ ਹੁੰਦੇ ਨਾ, ਜੋ ਆਪਣੇ ਹੋਂਦੇ ਆ ਆਪਣੇ ਸ ਜਨਤਾ ਦੇ ਆ, ਲੋਕਾਂ ਦੇ ਹੋਂਦੀ ਓ ਗਰਾਂਟ।
ਹਾਂਜੀ ਓ ਤਾਂ ਹੈ ਈ ਐ, ਓ ਓਥੇ ਨੀ ਲਗਾਂਦੇ ਨਾ, ਓਹੀ ਤੇ ਗੱਲ ਐ ਨਾ ਕੀ ਓ ਕੈਂਦੇ ਅਸੀਂ ਆਪਣੀ ਪੇਟੀਆਂ ਭਰ ਲਏ ਕਿਉਂਕਿ ਇਸਨੂੰ ਈ ਤੇ ਕਰਪਸ਼ਨ ਕੈਂਦੇ ਨੇ। ਕਰਪਸ਼ਨ ਤਾਂਹੀ ਤੇ ਹੋ ਰਿਆ, ਤਾਂਹੀ ਤੇ ਅੱਗੇ ਅਸੀਂ ਵੱਧ ਨੀ ਪਾ ਰੇ, ਏਨਾਂ ਕਰਕੇ ਅਸੀਂ ਅੱਗੇ ਵੱਧ ਨੀ ਪਾ ਪਰ ਜਿੱਥੇ ਐ ਓਥੇ ਦੇ ਓਥੇ ਹੀ ਐ।
ਓਈ ਨਾ। ਔਰ ਹੁਣ ਨਾ ਮੈਂ ਦਪੈਰ ਨੂੰ ਕਿਸੇ ਨਾਲ, ਲੇਡੀਜ਼ ਦਾ ਮੈਂ ਰਿਸ਼ਤੇਦਾਰ ਵਈ ਰਿਸ਼ਤੇਦਾਰ ਵਿੱਚ ਨਾ ਲੇਡੀਜ਼ ਨਾਲ ਗੱਲ ਕੀਤੀ ਸੀ। ਓ ਓ ਵੀ ਗੁਰਦਵਾਰੇ ਦੇ ਵੱਲੋਂ ਬੋਲਦੀ ਸੀ। ਓ ਕੈਂਦੀ ਅਹ ਸਾਡਾ ਵੀ ਗੁਰਦਵਾਰੇ ਦਾ ਸਿਸਟਮ ਏਨਾ ਖਰਾਬ ਏ ਨਾ ਮਤਲਬ ਕੋਈ ਅ ਹਿਸਾਬ ਕਿਤਾਬ ਈ ਨੀ ਕੋਈ ਦੇਂਦੇ ਆ, ਆਪ ਹੀ ਖਾਈ ਜਾਂਦੇ ਆ, ਆਪ ਈ ਗਰ ਜਦੋਂ ਗਰਾਂਟ ਓ ਆਂਦੀ ਨਾ ਗਰਾਈ ਕੱਠੀ ਹੋਂਦੀ ਨਾ। ਤਾਂ ਓ ਕੈਂਦੀ ਪਰਦਾਨ ਆਪ ਈ ਖਾ ਲੈਂਦੇ, ਜੋ ਮੂਰੇ ਕਮੇਟੀ ਵਾਲੇ ਨੀ ਹੁੰਦੇ ਜੋ ਮੂਰੇ
ਹਾਂਜੀ, ਹਾਂਜੀ, ਹਾਂਜੀ।
ਗੁਰਦਵਾਰੇ ਕਮੇਟੀ ਸੰਭਾਲਦੇ ਓ ਖਾਈ ਜਾਂਦੇ ਆ ਕੈਂਦੇ।
ਅੱਜ ਕੱਲ ਹਰ ਜਗ੍ਹਾ ਤੇ ਪੋਲੀਟਿਕਸ ਤੇ ਹੈ ਹੀ ਹੈ। ਏ ਇੱਕ ਤਰੀਕੇ ਦੀ ਪੋਲੀਟਿਕਸ ਹੈ ਲੇਕਿਨ ਏਦੇ ਨਾਲ ਅੱਛਾ ਨੀ ਕਰ ਰੇ ਓ ਲੋਕ। ਲੋਕਾਂ ਨਾਲ ਕਿਉਂਕਿ ਏ ਤੇ ਲੋਕਾਂ ਨੂੰ ਦੇਣ ਵਾਲਾ ਪੈਸਾ ਐ। ਜੇੜਾ ਓ ਪਾ ਰੇ ਨੇ ਗ੍ਰਾਹੀ ਓ ਤੇ ਗ੍ਰਾਹੀ ਓਨਾਂ ਦੀ ਏ। ਓਨਾਂ ਨੇ ਆਪਣੇ ਵੱਲੋਂ ਰੱਬ ਨੂੰ ਦਿੱਤੀ ਕਿ ਚਲੋ ਜੋ ਵੀ ਗੁਰਦਵਾਰੇ 'ਚ ਆਏ ਲੰਗਰ ਛਕੇ। ਕੇ ਵੰਡ ਕੇ ਛਕੇ, ਖਾਏ ਤੇ ਓ ਅੱਗੇ ਵਧੇ ਹੈ ਕੇ ਨਈ। ਹਰ ਕਿਸੇ ਭੁੱਖੇ ਦਾ ਢਿੱਡ ਭਰਨਾ ਚਾਈਦਾ।
ਹਾਂਜੀ ਓ ਜੇ ਗ੍ਰ ਅਹ ਗ੍ਰਾਈ ਜੇ ਪੰਜਾਅ ਹਜ਼ਾਰ ਵੀ ਕੱਠੇ ਕਰਦੇ ਨਾ ਦਸ ਹਜ਼ਾਰ ਦਾ ਲੰਗਰ ਖਿਲਾ ਦਿੰਦੇ, ਅ ਚਾਲੀ ਹਜ਼ਾਰ ਜੇਬੇ ਵਿੱਚ ਪਾ ਲੈਂਦੇ।
ਹਾਂਜੀ
ਹੈਲੋ।
ਹਵੇ।
ਔਰ ਔਹੀ ਦੁਪਹਿਰ ਨੂੰ ਮੈਂ ਗੱਲ ਕਰਦੀ ਸੀ ਸਾਡੇ ਨਾ ਗੁਰਦੁਆਰੇ ਜਾ। ਏਸੀ ਏ ਪੁਰਾਨਾ ਏਸੀ ਕੱਢਿਆ ਸੀ। ਪੁਰਾਨਾ ਐਹ ਪੁਰਾਨਾ ਏਸੀ ਔਹੀ ਲੈ ਕੇ ਚਲਾ ਗਿਆ ਜੋ ਗੁਰਦੁਆਰੇ ਦਾ ਪ੍ਰਧਾਨ ਆ।
ਅੱਛਾ।
ਔਹ ਔਹ ਗੁਰਦੁਆਰੇ ਦੀ ਚੀਜ਼ ਕੋਈ ਲੈ ਕੇ ਜਾਨ ਦਾ ਹੱਕਦਾਰ ਨਹੀਂ ਹੁੰਂਦਾ।
ਹਂਜੀ, ਔਹ ਤਾਂ ਹੈ ਹੀ ਏ।
ਹਂਜੀ, ਔਹ ਯਾ ਤ ਗ਼ਰੀਬ ਕੁੜੀ ਨੂੰ ਕੋਈ ਵਿਆਹ ਤੇ ਦੇ ਦਿੰਦਾ। ਯਾ ਵੇਚ ਕੇ ਔਹੀ ਗੁਰਦੁਆਰੇ ਨੂੰ ਕੁੱਝ ਲਗਾ ਦਿੰਦਾ।
ਹਂਜੀ,
ਕੋਈ ਚੀਜ਼ ਨੂੰ ਲਗਾ ਦਿੰਦੇ ਪੈਸੇ ਵੇਚ ਕੇ। ਔਹ ਔਹਦਾ ਨਾ ਔਹ ਪ੍ਰਧਾਨ ਦਾ ਸ਼ੋਰੂਮ ਸੀ ਵੱਡਾ ਸਾਰਾ। ਬੋੱਤ ਵੱਡਾ ਸ਼ੋਅਰੂਮ ਖੋਲਿਆ ਹੋਇਆ ਸੀ ਉੱਨੇ। ਔਹ ਔਹ ਏ ਸੀ ਅਪਨੀ ਦੁਕਾਨ ਤੇ ਲੈ ਲੈ ਕੇ ਚਲਾ ਗਿਆ।
ਔਹੀ ਗੱਲਾਂ ਐ ਇੱਥੇ ਔਹੀ ਇਹੀ ਸਭ ਕਰੈਪਸ਼ਨ ਹੈਗਾ। ਔਰ ਕੁ- ਕੁਛ ਨਹੀਂ। ਇਨੂੰ ਹੀ ਕਰੈਪਸ਼ਨ ਕਿਦੇ
ਮਹਿੰਗੇ ਦੇ ਰੇਟ ਨਾਲ ਵੇਚੇਗਾ ਉਨੇ। ਔਹ ਪੈਸੇ ਏਸੀ ਦੇ ਪੈਸੇ ਆਪਦੇ ਹਜੇ ਵੇਚ ਜੇਬ ਪਾਏ ਗੇ।
ਔਹ ਤੇ ਹੈ ਹੀ ਹੈ ਕੀ ਕਰ ਰੇ। ਇੱਦਾਂ ਦੇ ਹੀ ਹੈਗੇ ਨੇ ਲੋਕੀ ਨਾਲੇ ਅੱਜ ਕੱਲ ਤੇ ਪੋਲੀਟਿਕਸ ਇਨੂੰ ਹੀ ਕਹਿ ਰਹੇ ਨੇ। ਅੱਜ ਕੱਲ੍ਹ ਪੋਲੀਟਿਕਸ ਹੈਗੀ ਨਹੀਂ ਬੋੱਤ ਜੈਦਾ ਹੈਗੀ।
ਹਂਜੀ, ਜੇ ਤੁਸੀਂ ਪੋਲੀਟੀਸ਼ਨ ਕਰਨੀ ਹੈ। ਤੁਸੀਂ ਕਰੋਪਰ ਰੱਬ ਦੇ ਨਾਲ ਤਾਂ ਨਾ ਕਰੋ।
ਔਹ ਤਾਂ ਹੈ ਈ।
ਰੱਬ ਦੇ ਥਰੂ ਕਰਦੈ।
ਹਾਂ ਉਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਨਾਂ ਦਾ ਕੋਈ ਦੀਨ ਮਾਨ ਥੋੜੀ ਨਾ ਹੁੰਦਾ ਐ। ਉਨਾਂ ਨੇ ਨਾ ਪਰਿਵਾਰ ਬਾਰੇ ਸੋਚਨਾ ਨਾ ਕਿਸਸੀ ਬਾਰੇ ਸੋਚਨਾ ਉਨਾਂ ਨੇ ਬਸ ਅਪਨਾ। ਪੇਟੀ ਭਰਨੀਔਹ ਭਰ ਕੇ ਚੱਲ ਜਾਨਾ ਔਹ ਗੱਲ ਐ।
ਜੇ ਆਪਾਂ ਬੋਲੇ ਉਨਾਂ ਨੂੰ ਰੱਬ ਦੇਖੇਗਾ। ਇਹ ਜਿਨੂੰ ਵੀ ਦੇਖਦਾ ਵੀ ਨੀ ਕੁਛ
ਨਹੀਂ-ਨਹੀਂ ਅੱਜ ਨਹੀਂ ਤੇ ਕੱਲ ਰੱਬ ਦੇਂਦਾ ਹੈ, ਹਰ ਕਿਸੇ ਨੂੰ ਦੇਂਦਾ ਹੈ, ਦੇਖੋ ਰੱਬ ਹੈਗਾ। ਹੈਗਾ ਆ ਅੱਜ ਨੀ ਤੇ ਕੱਲ ਤੇ ਹਰ ਕਿਸੇ ਨੂੰ
ਨਹੀਂ ਜੋ-ਜੋ ਹੈੇਰਾ ਫੇਰੀ ਕਰਦੇ ਦੋ ਹੈ ਜੋ ਹੈੇਰਾ ਫੇਰੀ ਕਰਦੇ। ਹੁਨ ਨਸ਼ੇ ਵਾਲੇ ਨਸ਼ੇ ਵੇਚਦੇ ਅਹ ਨਸ਼ੇ ਖਿਲਾ। ਪੰਜਾਬ ਵਿੱਚ ਤਾਂ ਤੁਹਾਨੂੰ ਪਤਾ ਹੀ ਆ। ਨਸ਼ੇ ਵਿੱਚ ਅਹ ਖਿਲਾ-ਖਿਲਾ ਕੇ ਅਹ ਕੱਲੇ-ਕੱਲੇ ਮੁੰਡੇ ਮਰ। ਏਦਾਂ ਹੋਏਆ ਮ ਮਾਂ ਪਿਓ ਦੇ ਔਹ। ਹਾਂ ਔਹ-ਔਹ ਜੋ ਨਸ਼ਾ ਵੇਚਦੇ ਉਨਾਂ ਦੇ ਪਰਿਵਾਰ ਨੂੰ ਕੁਛ ਨੀ ਹੋਇਆ। ਸਾਰੇ ਐਸ਼ ਕਰਦੇ ਪਏਐ।
ਠੀਕ ਹੈ ਚਲੇਗਾ। ਚਲੋ ਵਧੀਆਗੱਲ ਹੋਈ ਤੁਹਾਡੇ ਨਾਲ ਫਿਰ ਤੋਂ ਕੋਲ ਕਰਦੇ ਰਿਹਾ ਕਰੋ। ਹੈ ਕਿ ਨਹੀਂ ਆਪਾਂ ਫਿਰ ਤੋਂ ਕੋਲ ਕਰਾਂਗੇ ਠੀਕ ਹੈ ਸਸ ਸ੍ਰੀ ਕਾਲ ਦੀ।
ਫੇਰ ਵਗੈਰਾ ਜਾਏ ਮਾਰਕੀਟ ਵਗੈਰਾ ਜਾਏ ਜਾਇਆ ਕਰੋ।
ਠੀਕ ਹੈ ਜੀ ਜ਼ਰੂਰ।
ਹਂਜੀ।
ਠੀਕ ਏਦੀਦੀ ਔਕੇ ਦੀਦੀ ਚਲੋ ਸਸ ਸ਼੍ਰੀ ਕਾਲ ਦੀਦੀ।